ਸਤਸ਼੍ਰੀ ਅਕਾਲ ਜੀ।
ਜੀ, ਕੀ ਹਾਲ ਹੈ ਜੀ?
ਬਸ ਠੀਕ ਹੈ, ਵਧੀਆ ਤੁਸੀਂ ਸੁਣਾਓ।
ਵਧੀਆ, ਮੌਸਮ ਧੁੱਪ ਚੜੀ ਹਜੇ ਤੇ। ਕੱਲ-ਕੱਲ ਬਾਰਿਸ਼ ਹੋਈ ਸੀ, ਅੱਜ ਤੇ ਹਾਂਜੀ ਰੋਟੀ ਖਾ ਲਈ।
ਕੀ ਬਣਾਇਆ ਸੀ? ਅਸੀਂ ਰਾਜਮਾ
ਅੱਛਾ ਜੀ, ਹਾਂਜੀ ਰਾਜਮਾਂ-ਚਾਵਲ। ਤਾਂ ਬਹੁਤ ਪਸੰਦ ਹੁੰਦੇਆ ਸਭ ਨੂੰ।
ਹਾਂਜੀ, ਮੇਰੇ ਬੱਚਿਆਂ ਨੂੰ ਬੜਾ ਪਸੰਦਆ।
ਹਾਂਜੀ, ਮੇਰੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਰਾਜਮਾਂ- ਚਾਵਲ। ਛੋਲੇ ਪੂੜੀ ਰਾਜਮਾਂ ਚਾਵਲ ਔਰ ਕੜੀ ਚੋਲ।
ਹਾਂਜੀ ਸਵੇਰੇ ਮੌਸਮ ਵਧੀਆ ਇੱਥੇ ਬਟ ਇਸ ਟਾਈਮ ਤੱਕ ਬਹੁਤ ਧੁੱਪ ਹੋ ਗਈ ਹੈ
ਹਾਂਜੀ ਇੱਥੇ ਵੀ ਬਹੁਤ ਧੁੱਪ ਹੋ ਗਈ ਆ।
ਹੋਰ ਦੱਸੋ ਜੀ। ਤੁਸੀਂ ਅ ਆਪਣੀ ਦਿਨਚਰਿਆ ਕਿਵੇਂ ਸਟਾਰਟ
ਮੈਂ ਸਵੇਰੇ ਉੱਠ ਦੇਆ ਨਾਲ ਪਹਿਲਾਂ ਨਾਨੀ ਹਾਂ
ਅੱਛਾ ਜੀ ਨਹੀਂ ਮਤਲਬ ਜਿਵੇਂ ਸਵੇਰੇ ਉੱਠ ਕੇ ਜਿਵੇਂ ਪਾਣੀ
ਹਮ ਮੈਂ ਸਰੇ ਉੱਠ ਕੇ ਕੋੋਸਾ ਪਾਣੀ ਪੀਦੀ ਹਾਂ ਸ਼ਾਹਿਦਦ ਪਾ ਕੇ ਬਸ
ਠੀਕ ਹੈ ਜੀ ਉਹਦੇ ਨਾਲ ਕੀ ਹੁੰਦਾ ਹੈ।
ਉਹਦੇ ਨਾਲ ਜੋ ਬੈਲੀ ਫੈਟ ਹੁੰਦਾ ਹੈ ਤੇ ਸਾਈਡ ਵਿੱਚ ਜਿਹੜਾ ਫੈਟ ਹੁੰਦਾ ਹੈ ਨਾ ਸਾਈਡ ਵਾਲਾ ਫੈਟ ਏ ਉਹ ਰਿਮੂਵ ਹੋ ਜਾਂਦਾ ਖਤਮ ਹੋ ਜਾਂਦਾ।
ਅੱਛਾ ਤੁਹਾਡਾ ਹੋਇਆ?
ਹਾਂਜੀ ਮੈਨੂੰ ਫ਼ਰਕ ਪਿਆ ਮੈਂ ਰੈਗੂਲਰ ਅਹ ਪੀਂਦੀ ਹਾਂ। ਮਤਲਬ ਕਿ ਮੈਂ ਇੱਕ ਮਹੀਨੇ ਚ ਹੀ ਕਿ ਮਹੀਨੇ ਇੱਕ ਮਹੀਨਾ ਪੀਂਦੀ ਆ ਪੂਰਾ ਮੈਨੂੰ ਉਹਦੇ ਚ ਹੀ ਫ਼ਰਕ ਲੱਗਣਾ ਹਾਂਜੀ। ਮੈਨੂੰ ਫ਼ਰਕ ਲੱਗ ਫਰਕ ਲੱਗਣ ਸ਼ੁਰੂ ਹੋ ਜਾਂਦਾ ਕਿ ਹਾਂ ਮੇਰਾ ਘੱਟ ਹੋ ਗਿਆ
ਤੇ ਤੁਸੀਂ ਕਿੰਨੇ ਮਹੀਨੇ ਚ ਘੱਟ ਕੀਤਾ ਆਪਣਾ ਬੈਲੀ ਫੈਟ
ਮੈਂ ਮ ਮਹੀਨਾ ਮੈਂ ਕਹਿ ਤ ਰਹੀ ਮੈਂ ਇੱਕ ਮਹੀਨਾ ਪੂਰਾ ਪੀਦੀ ਆ
ਅੱਛਾ ਫੇਰ ਬੰਦ ਕਰ ਦਿਦੇ
ਫੇਰ ਮੈਂ ਬੰਦ ਕਰ ਦਿੰਦੀ ਆ।
ਅੱਛਾ
ਜਦੋਂ ਮੈਨੂੰ ਲੱਗਦਾ ਕਿ ਮੇਰਾ ਫੇਰ ਫੈਟ ਸ਼ੁਰੂ ਹੋ ਗਿਆ ਫੇਰ ਮੈਂ ਸ਼ੁਰੂ ਕਰ ਦਿੰਦੀ ਹਾਂ
ਤੇ ਸ਼ਹਿਦ ਕਿਹੜਾ ਯੂਜ ਕਰਦੇ ਹੋ ਤੁਸੀਂ
ਬੋਲਨਾ ਥਾ
ਅੱਛਾ ਜੀ, ਤੇ ਉਹ ਮਤ ਕਾਫੀ ਮਹਿੰਗਾ ਹੁੰਦਾ ਵੈਗਾ।
ਨਈਂ ਜੀ। ਉਹ ਇੱਕ ਅਸੀਂ ਓਨਲਾਈਨ ਮੰਗਵਾਨੀ ਆਂ। ਇੱਕ ਨਾਲ ਇੱਕ ਫ੍ਰਰੀ ਮਿਲ ਜਾਂਦਾ ਹੈਗਾ।
ਅੱਛਾ ਕਿਹੜੀ ਕਿਹੜੀ ਸਾਈਡ ਤੋਂ ਮੰਗਵਾਂ
ਅਸੀਂ ਫਲਿੱਪਕਾਰਟ ਤੋਂ ਯਾਂ ਐਮੇਜ਼ੋਨ ਤੋਂ। ਹੋਰ ਕੋਈ ਸਾਈਟ ਤੋਂ ਨਹੀਂ ਬਾਕੀ ਹੋਰ ਤ
ਉਥੋਂ
ਹਾਂਜੀ ਵਧੀਆ ਹੁੰਦਾ ਐ।
ਅੱਛਾ। ਚਲੋ ਮੈਂ ਵੀ ਮੰਗਵਾ ਕੇ ਦੇਖਾਂਗੀ।
ਕਾਫ਼ੀ ਵਧੀਆ ਹੈਗਾ। ਉਹ ਨਾ ਜ-ਜਿਵੇਂ ਅਹ ਬਾਕੀ ਕੀ ਸਾਰਿਆਂ ਵਿੱਚ ਖੰਡ ਜੰਮ ਜਾਂਦੀ ਐ ਨਾ ਸਫੋਲਾ ਵਾਲੇ ਚ ਨਹੀਂ ਜਮਦੀ।
ਅੱਛਾ ਜੀ। ਅਸੀਂ ਸਫੋਲਾ ਦਾ ਪੀਨਟ ਬਟਰ ਲਿਆਨੇ ਆ। ਉਹ ਵੀ ਕਾਫੀ ਵਧੀਆ ਹੁੰਦਾ ਐ, ਕਦੀ ਚੋਕਲੇਟ ਹਾਂਜੀ। ਕਦੇ ਚੋਕਲੇਟ ਵਾਲਾ ਲੈਣਦੇ ਨੇ। ਹਾਂਜੀ, ਕਦੀ ਚੋਕਲੇਟ ਵਾਲਾ ਲੈ ਆਂਦੇ, ਕਦੀ ਸਿੰਪਲ ਵਾਲਾ ਲੈ ਆਂਦੇ। ਕਦੀ ਨਟਸ ਵਾਲਾ ਲੈ ਆਉਂਦੇ ਨੇ। ਕਾਫੀ ਵਧੀਆ ਹੁੰਦੈ, ਸਫੋਲਾ ਦਾ ਪੀਨਟ ਬਟਰ।
ਹਾਂਜੀ ਸਫੋਲਾ ਤੇ ਕਾਫੀ ਵ ਅੱਛੀ ਕੰਪਨੀ ਹੈਗੀ। ਵੈਸੇ ਡਾਬਰ ਵੀ ਵਧੀਆ, ਬਟ ਡਾਬਰ ਦਾ ਨਾ ਜੰਮ ਜਾਂਦਾ ਹੈਗਾ। ਖੰਡ ਥੱਲੇ ਤੇ ਬੈਠ ਜਾਂਦੀ ਓਦੇ।
ਅੱਛਾ ਜੀ।
ਹਾਂਜੀ।
ਤੇ ਫੇਰ ਤ ਮਤਲਬ ਸ ਅਹ ਸੱਚੀ ਚ ਹੋ ਜਾਂਦ
ਹਾਂਜੀ, ਹਾਂਜੀ ਮੈਂ ਅ-ਹਅ ਮੈਂ ਕੀਤ ਤਾ ਹੋਇਆ, ਤਾਂ ਈ ਕਹਿ ਰੀ ਆਂ ਮੈਂ।
ਅੱਛਾ ਜੀ। ਮੈਂ ਵੀ ਕਰਕੇ ਦੇਖਾਂਗੀ।
ਮੇਰਾ ਸ਼ ਸੂਟ ਹੁਣ ਖੁੱਲ੍ਹੇ ਹੋ ਗਏ ਨੇ। ਸਾਰੇ ਮੈਨੂੰ
ਅੱਛਾ। ਤੁਹਾਡੇ ਸੂਟ ਖੁੱਲ੍ਹੇ ਹੋ ਗਏ ਨੇ।
ਹਾਂਜੀ
ਵਧੀਆ ਗੱਲ ਹੈ, ਬਿਨਾਂ ਕੁਛ ਕੀਤੇ ਜੇ ਇਨਾ ਮਿੱਠਾ ਫਲ ਮਿਲ ਰਿਹਾ।
ਨਹੀਂ, ਮੈਂ ਐਕਚੁਲੀ ਚਾਹ ਨਹੀਂ ਪੀਂਦੀ ਨਾ, ਚਾਹ ਸਿਰਫ ਇੱਕ ਟਾਈਮ। ਪੀਣੀ ਆ ਮੈਂ
ਅੱਛਾ ਸਵੇਰੇ ਪੀਂਦੇ ਹੋ?
ਹਾਂਜੀ, ਨਹੀਂ ਸਵੇਰੇ ਮੈਂ ਪੀਂਦੀ ਹਾਂ। ਕਿਸ ਟਾਈਮ ਸਵੇਰੇ ਵੀ ਨਹੀਂ, ਕਿਸ ਟਾਈਮ ਸਵੇਰੇ ਵੀ। ਨਹੀਂ ਪੀਂਦੀ। ਫਿਰ ਇੱਕ ਟਾਈਮ ਸ਼ਾਮੀ ਪੀ ਲੈਣੀਆਂ, ਸਵੇਰੇ ਜੇ ਕਿਸੇ ਟਾਈਮ ਮੈਨੂੰ ਟਾਈਮ ਨਹੀਂ ਮੈਂ ਸਵੇਰੇ ਨਾ ਕੇ ਪਹਿਲਾਂ ਗੁਰਦੁਆਰੇ ਚ ਆਏ ਗੁਰਦੁਆਰੇ ਆ ਕੇ ਜੇ ਟਾਈਮ ਲੱਗੇ, ਫਿਰ ਪੀ ਲੈਣੀਆਂ ਨਹੀਂ ਤੇ ਸਿੱਧਾਂ ਨਾਸ਼ ਸਹੀ ਕਰਨੀ ਆ।
ਹਾਂ, ਸਭ ਤੋਂ ਵਧੀਆ ਵੈਸੇ ਬਿਨਾਂ ਚਾਹ, ਚਾਹ ਪੀਤੇ ਨਾਸ਼ਤਾ ਕਰਨਾ ਜ਼ਿਆਦਾ ਵਧੀਆ ਹੁੰਦਾ। ਉਹਦੇ ਨਾਲ ਹਾਂਜੀ, ਉਹ ਤੇ ਫੜਕ ਲੱਗਦੀ ਹੈ, ਨਾ ਸਾਨੂੰ ਕਿ ਮਤਲਬ ਅਸੀਂ ਚਾਹ ਚਾਹ ਦਾ ਇੱਕ
ਹਾਂਜੀ, ਹਾਂਜੀ ਬਟ ਚਾਹ ਪੀਣੀ ਜੇ ਅਸੀਂ ਦੋ ਦੋ ਟਾਈਮ ਪੀਂਦੇ ਹਾਂ ਜ ਤੁਸੀਂ ਛੁਡਾਉਣਾ ਚਾਹੁੰਦੇ ਹੋ ਚ ਜ ਦੋ ਟਾਈਮ ਪੀਂਦੇ ਹੋ ਕੇ ਇੱਕ ਟਾਈਮ।
ਹਾਂਜੀ, ਤੁਸੀਂ ਚਾਹ ਪੀਣੀ ਹੈ ਤੇ ਇਰਾਨੀ ਚਾਹ ਪੀਓ।
ਉਹ ਕਿਹੜੀ ਹੁੰਦੀ ਹੈ।
ਤੁਸੀਂ ਉਹ ਬੰਦੀ ਕਿਵੇਂ ਐ, ਉਹ ਇੰਝ ਮਤਲਬ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਚਾਹ ਧਰਦੇ ਹੋ ਨਾ, ਪਾਣੀ ਪਾਇਆ ਖੰਡ ਪਾਈ ਪੱਤੀ ਪਾਈ ਉਹ ਪਾ ਕੇ ਉਸ ਤੋਂ ਬਾਅਦ ਤੁਸੀਂ ਉਹਨੂੰ ਚੰਗੀ ਤਰ੍ਹਾਂ ਉਬਾਲ ਲੋ। ਉਬਾਲ ਲਿਆ ਤੇ ਫੇਿਰ ਇੱਕ ਪਾਸੇ ਇੱਕ ਭਾਂਡੇ ਚ ਚ ਦੁੱਧ ਧਾਰ ਤੋਂ। ਦੁੱਧ ਨੂੰ ਉਬਾਲ ਲਿਓ ਦੁੱਧ ਚੰਗੀ ਤਰ੍ਹਾਂ ਉਬਲ ਗਿਆ ਚਾਹ ਵੀ ਉਬਲ ਗਈ ਤੁਹਾਡੀ ਤੇ ਉਹਨੂੰ ਫੇਿਰ ਤੁਸੀਂ ਅਹ ਜ ਜਦੋਂ ਤੁਸੀਂ ਤੁਹਾਡਾ ਦੁੱਧ ਉਬਲ ਜਾਂਦਾ, ਚਾਹ ਵੀ ਉਬਲੀ ਦੀ ਹੈ ਤੁਹਾਡੀ। ਤੇ ਉਹਨੂੰ ਦੋਨਾਂ ਗੈਸ। ਨੂੰ ਬੰਦ ਰੱਖ ਕੇ। ਦੁੱਧ ਵਾਲੇ ਨੂੰ ਚਾ ਵਾਲੇ ਚੋਂ ਉਲਟਾ ਦੇਣਾ।
ਅੱਛਾ-ਅੱਛਾ।
ਕੱਪਾਂ ਚ ਪਾ ਲੋੋ। ਉਹ ਇਰਾਨੀ ਚਾਹ ਹੁੰਦੀ ਹੈ, ਉਹ ਨਾਲ ਕਦੇ ਵੀ ਫੈਟ ਨਹੀਂ ਵੱਧਦਾ ਤੁਹਾਡਾ ਬੋਡ
ਅੱਛਾ ਜੀ।
ਹਾਂਜੀ, ਉਹ ਬਹੁਤ ਵਧੀਆ ਚਾਹ ਹੁੰਦੀ ਹੈ। ਉਹਦੇ ਨਾਲ ਬਿਲਕੁਲ ਸਹੀ ਰਹਿੰਦਾ ਗੋਡੀ ਦਾ ਬੋਡੀ ਦਾ ਸਿਸਟਮ ਬਿਲਕੁਲ ਸਹੀ ਰਹਿੰਦਾ।
ਅੱਛਾ ਜੀ, ਨਹੀਂ ਮੈਂ ਬਣਾ ਕੇ ਬਣਾ ਕੇ ਦੇਖਾਂਗੀ।
ਤੁਸੀਂ ਦੇਖਣਾ ਪੀ ਕੇ ਤੁਹਾਡਾ ਫੇਸ ਵੀ ਗਲੋ ਕਰਨ ਲੱਗ ਜਾਏਗਾ।
ਅੱਛਾ ਜੀ।
ਹਾਂਜੀ, ਹੋਰ ਜੋ ਪਿੰਪਲਸ ਵਗੈਰਾ ਕਦੇ ਨਿਕਲਦੇ ਉਹ ਵੀ ਨੀ ਨਿਕ ਰਹਿੰਦੋ
ਅੱਛਾ ਜੀ।
ਹਾਂਜੀ। ਹੈਲੋ।
ਹਾਂਜੀ।
ਹਾਂਜੀ, ਹੋਰ ਤੁਸੀਂ ਸ ਰਾਤ ਨੂੰ ਕਿਸ਼ਮਿਸ਼ ਪੰਜ ਦਾਣੇ ਭਿਉ ਕੇ ਸਵੇਰੇ ਉਹ ਖਾ ਚਬਾ ਚਬਾ ਕੇ ਖਾਇਆ ਕਰੋ। ਉਹਦੇ ਨਾਲ ਵੀ ਤੁਹਾਡੇ ਫੇਸ ਤਾਂ ਗਲੋ ਵੀ ਵੱਧਦਾ ਹੈ ਤੇ ਵੇਟ ਵੇਟ ਵੀ ਲੂਜ ਹੁੰਦਾ। ਤੇ ਬੋਡੀ ਤੁਹਾਡੀ ਜੋ ਸਟਮਿਕ ਹੈਗਾ ਉਹਦੇ ਲਈ ਬਹੁਤ ਵਧੀਆ, ਪੇਟ ਦੀ ਜੋ ਨਸ਼ਾਂ ਚ ਉਹ ਜੰਮ ਜਾਂਦਾ ਨਾ ਤੁਹਾਡਾ ਮਿਊਕਸ ਜਮ ਜਾਂਦਾ। ਉਹਦੇ, ਉਹਦੇ ਵਾਸਤੇ ਬਹੁਤ ਵਧੀਆ।
ਥਕਾਵਟ ਵਾਸਤੇ ਕੁਛ ਦੱਸੋ ਬਹੁਤ ਥਕਾਵਟ ਹੁੰਦੀ ਏ?
ਥਕਾਵਟ ਵਾਸਤੇ ਤੁਸੀਂ ਪ੍ਰੋਟੀਨ ਪਾਊਡਰ ਬਣਾ ਕੇ ਲੈਣਾ ਸ਼ੁਰੂ ਕਰੋ ਨਾ।
ਉਹ ਕਿਵੇਂ ਬਣਾਈ ਦਾ
ਉਹ ਤੁਸੀਂ ਅਹ ਸੌ ਗ੍ਰਾਮ ਬਦਾਮ ਸੌ ਗ੍ਰਾਮ ਮਖਾਣਾ ਸੌ ਗ੍ਰਾਮ ਬਦਾਮ ਸੌ ਗ੍ਰਾਮ ਅਹ ਤੁਸੀਂ ਇਸ ਮਤਲਬ ਚਾਰੇ ਮਗਜ਼ ਸੌ ਗ੍ਰਾਮ ਤੇ ਸੌ ਗ੍ਰਾਮ ਹੀ ਤੁਸੀਂ ਨਾ ਉਹ ਹੋ ਕੀ ਕੇਦੇ ਨੇੇ ਛੋਲੇ। ਪੁਜੇ਼ ਹੋੲ। ਛੋਲੇ ਤੇ ਔਹਦੇ ਚ ਤੁਸੀਂ ਅ ਅਖਰੋਟ ਪਾਓ। ਸੌ ਗ੍ਰਾਮ ਅਖਰੋਟ ਪਾ ਲਓ। ਤੇ ਤ੍ਰੀ ਗ੍ਰਾਮ ਸੌਂਪ ਪਾ ਲੋ। ਵੀਹ ਗ੍ਰਾਮ ਅਲਸੀ ਪਾ ਲੋ। ਹਮ ਉਹ ਮਿਸ਼ਰੀ ਪਾਓ ਪੰਜ ਸੌ ਗ੍ਰਾਮ। ਮੂੰਫਲੀ ਪਾਲੋ ਪਾ ਅ ਮੂੰਫਲੀ ਪਾਲੋ ਸੌ ਗ੍ਰਾਮ।
ਅੱਛਾ।
ਸੌ, ਸੌ ਗ੍ਰਾਮ ਲੈ ਕੇ, ਤੇ ਤੁਸੀਂ ਉਹਨਾ ਨੂੰ ਪਾਊਡਰ ਬਣਾ ਲੋ ਪਹਿਲਾਂ ਡਰਾਈ ਰੋਸਟ ਕਰ ਲੋ ਸਾਰੀਆਂ ਚੀਜ਼ਾਂ ਨੂੰ, ਡਰਾਈ ਰੋਸਟ ਕਰਕੇ ਹਾਂਜੀ, ਹਾਂਜੀ। ਡਰਾਈ ਰੋਸਟ ਕਰਕੇ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਪੀਸ ਲਓ, ਜੋ ਠੰਡਾ ਹੋਜੇ ਥੋੜਾ। ਫੇਰ ਉਹਨੂੰ ਉਹਦੇ ਵਿੱਚ ਮਿਸ਼ਰੀ ਮਿਕਸ ਪਾ ਦੋ ਪੰਜ ਸੌ ਗ੍ਰਾਮ ਮੇਥ ਮਿਸ਼ਰੀ ਲੇ ਲੋ ਧਾਗੇ ਵਧੀਆ ਉ ਮਿਕਸ ਕਰਕੇ ਤੁਸੀਂ ਪੋ ਪਾਊਡਰ ਬਣਾ ਕੇ ਦੇ ਰੱਖੋ ਬੱਚਿਆਂ ਨੂੰ ਵੀ ਦਿਓ ਜਦੋਂ ਰਾਤੀ ਸੋਣ ਲੱਗਿਆ ਬੱਚਿਆਂ ਨੂੰ ਦੁੱਧ ਦਿੰਦੇ ਹੋ ਇੱਕ ਚਮਚ ਪਾ ਕੇ ਦਿਓ ਦੇਖਣਾ ਤੁਹਾਡੇ ਬੱਚਿਆਂ ਦੀ ਬੋਡੀ ਚ ਕਿੰਨਾ ਇੰਪਰੂਵਮੈਂਟ ਆਏਗਾ ਨਾਲੇ ਦਿਮਾਗ ਵੀ ਤੇਜ਼ ਹੋਏਗਾ ਬੱਚਿਆਂ ਦੀ ਗਰੋਥ ਵਧੀਆ ਹੁੰਦੀ ਹੈ
ਅੱਛਾ ਜੀ
ਲੰਬਾਈ ਵੀ ਵਧਦੀ ਹ ਇਹਦੇ ਨਾਲ
ਅੱਛਾ ਜੀ ਨੀ ਇੱਕ ਇਹ ਬਣਾਉਦੇ ਨੇ ਨਾ ਬਦਾਮ ਅ ਕਾਜੂ ਅਖਰੋਟ ਤੇ ਖਜੂਰ ਵਗੈਰਾ ਪਾ ਕੇ ਕਿਵੇਂ ਬਣਾਉਂਦੇ ਨੇ ਇੱਕ ਚੀਜ਼
ਉਹ ਤੇ ਮਤਲਬ ਸ਼ੇਕ ਹੋ ਗਿਆਾ ਨਾ ਜਿਵੇਂ ਖਜੂਰ ਹਾਂਜੀ ਵਿੱਚ ਕੇਲਾ ਪਾ ਲੋੋ ਥੋੜਾ ਜਿਹਾ
ਅੱਛਾ ਉਹ ਵੀ ਉਹ ਵੀ ਐਨਰਜੀ ਵਾਸਤੇ ਸਵੇਰੇ ਵਧੀਆ ਰਹਿੰਦਾ ਹੈਗਾ
ਜੀ ਉਹ ਸਮੂਦੀ ਬਣਾ ਕੇ ਪੀਓ ਨਾ ਤੁਸੀਂ ਜਿਵੇਂ ਕੀ ਰਾਤੀ ਤੁਸੀਂ ਚਾਰੇ ਮਗਜ਼ ਭਿਉਣ ਲਈ ਆ ਜਿਵੇਂ ਸੂਰਜਮੁਖ ਪਾਪੀਤੇ ਦੇ ਬੀਜ ਤਰ ਅਹਹ ਦੇ ਪੇਠੇ ਦੇ ਬੀਜ ਅਹ ਖਰਬੂਜੇ ਦੇ ਬੀਜ ਤਰਬੂਜ ਦੇ ਬੀਜ ਇਹ ਚਾਰੋਂ ਬੀਜ ਪਿਉ ਕੇ ਸਵੇਰੇ ਤੁਸੀਂ ਉਹਦੇ ਚੋ ਦੁੱਧ ਚ ਘਿਉਂ ਦਉ ਮਤਲਬ ਦੁੱਧ ਚ ਪਿਉਂ ਲੋ ਦੁੱਧ ਚ ਪਿਉ ਨਾਲ ਥੋੜ੍ਹਾ ਜਿਹਾ ਚੀਆ ਸੀਡ ਅਲੱਗ ਪਿਓ ਚੀਆ ਸੀਡ ਨਹੀਂ ਹੈ ਤੇ ਸਬਜ਼ਾ ਸੀਡ ਆਉਂਦੇ ਸਬਜ਼ਾ ਸੀਡ ਪਿਉਂ ਲੋ ਇਹਨਾਂ ਨੂੰ ਭਿਉਂ ਕੇ ਸਾਰਿਆਂ ਨੂੰ ਸਵੇਰੇ ਗਰਾਇੰਡ ਕਰ ਲੋ ਵਿੱਚ ਬ ਇੱਕ ਕੇਲਾ ਪਾ ਲਓ ਦੋ ਤਿੰਨ ਖਜੂਰ ਪਾ ਲਓ ਮਿੱਠਾ ਨਹੀਂ ਪਾਉਣਾ ਤੇ ਖਜੂਰ ਪਾ ਲੋ ਤੁਸੀਂ ਉਹ ਸੀ ਮਤਲਬ ਚੰਗੀ ਤਰ੍ਹਾਂ ਗਰਾਇੰਡ ਕਰ ਕੇ ਤੁਸੀਂ ਬੱਚੇ ਆਪ ਹੀ ਪੀਓ ਸਮੂਦੀ ਦੀ ਤਰ੍ਹਾਂ ਉਹਦੇ ਨਾਲ ਤੁਹਾਡਾ ਦੇਖਣਾ ਤੁਹਾਨੂੰ ਨਾਸ਼ਤਾ ਕਰਨ ਦੀ ਲੋੜ ਨਹੀਂ ਪੈਣੀ ਨਾਸ਼ਤਾ ਨਾਲ ਇੱਕ ਦਮ ਹਾਂਜੀ ਹਾਂਜੀ ਤੁਹਾਨੂੰ ਦੁਪਹਿਰ ਤੱਕ ਨਹੀਂ ਭੁੱਖ ਲੱਗੇਗੀ ਇਨਾ ਮਤਲਬ ਕਿ, ਬਹੁਤ ਵਧੀਆ। ਪ੍ਰੋਟੀਨ ਫੁੱਲ ਪ੍ਰੋਟੀਨ ਨਾਸ਼ ਇਹਗਾ ਤੁਹਾਡਾ
ਅੱ ਜਿਵੇਂ ਕਿ ਅੱਜ ਕੱਲ੍ਹ ਬੱਚੇ ਅੰਡਾਂ ਨੇ ਖਾਂਦੇ ਮੀਟ ਨਹੀਂ ਖਾਂਦੇ ਪਰ ਇਹ ਮੈਂ ਕਿਹਾ ਅੱਜ ਕੱਲ ਬੱਚੇ ਅੰਡਾ ਮੀਟ ਵਗੈਰਾ ਨਹੀਂ ਖਾਂਦੇ। ਉਹਨਾ ਨੂੰ ਇਹ ਚੀਜ਼ਾਂ ਦੇ ਕੇ ਬੰਦਾ ਉਹ ਹੋ ਜਾਂਦਾ। ਟੀਨ ਮਿਲ ਜਾਂਦਾ ਹੈਗਾ ਜੋ ਮੇਰੀ ਛੋਟੀ ਗੁੜਿਆ ਹੈਗੀ ਹੈ ਉਹੂੰ ਖਾਨ ਉਹ ਅੰਡਾ ਵੀ ਨਹੀਂ ਖਾਂਦੀ। ਨਾ ਮੀਟ ਖਾਣ ਦੀ
ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ
ਸਤਿ ਸ੍ਰੀ ਅਕਾਲ ਜੀ